ਹੈਲੋ।
ਹੈਲੋ, ਹਾਂਜੀ, ਹਾਂਜੀ ਸਾਸੀ ਕਾਲ ਜੀ।
ਹੋਰ ਕੀ ਕਰ ਰਹੇ ਹੋ
ਕੁਛ ਨੀ ਬਸ ਰੋਟੀ ਰੋਟੀ ਖਾ ਕੇ ਬੈਠੇ ਆਂ।
ਅੱਛਾ, ਹੋਰ ਕੀ ਬਣਾਇਆ ਸੀ ਅੱਜ।
ਅ ਅਸੀਂ ਰਾਜਮਾ ਚੋਲ ਬਣਾਇਆ ਸੀ
ਅੱਛਾ! ਹੋਰ ਘਰੇ ਸਾਰੇ ਠੀਕ ਹੈ।
ਹਾਂਜੀ- ਹਾਂਜੀ ਸਾਰੇ ਵਧੀ
ਹੋਰ, ਹਾਂਜੀ, ਹਾਂਜੀ ਅਸੀਂ ਵੀ ਠੀਕ। ਤੁਸੀ ਤਾਂ ਆਉਂਦੇ ਹੀ ਨੀ ਉਹ ਘਰੇ।
ਅੱਛਾ, ਆਵਾਂਗੇ ਨਾ, ਤੁਸੀਂ ਆਓ ਪਹਿਲਾਂ, ਫੇਰ ਆਉਂਨੇ ਆ ਅਸੀਂ
ਹਾਂਜੀ, ਨਹੀ ਨਿਆਣੇ ਵੀ ਕਹਿ ਰਹੇ ਸੀ ਨਾ, ਕਿ ਆਵਾਂਗੇ ਘਰ ਜਾਣ ਤਾਵਾ ਕਹਿੰਦੇ ਸੀ, ਤੇ ਫੇਰ ਅਹੀ ਕਿਆ ਸੀ ਮਤ ਤੇ ਚੱਲਾਂਗੇ ਫਿਰ ਘੁੰਮ ਕੇ ਆਵਾਂਗੇ ਤੁਆਡੇ ਵੱਲ ਵੀ
ਹਾਂਜੀ, ਬੱਚੇ ਵੀ ਕੈ ਰਏ ਸੀ ਚਲੋ ਚਾਚੀ ਕਰ ਚਲੋ ਮੈਂ ਕਿਆ ਚੱਲਦੇ ਆ ਪਹਿਲਾਂ ਚਾਚੀ ਨੂੰ ਆ ਲੈਣ ਦੋ।
ਹਾਂਜੀ-ਹਾਂਜੀ, ਉਹ ਤੇ ਆ, ਹੋਰ ਕਿਸ ਤਰਾਂ ਬਣਾਉਂਦੇ ਤੁਸੀਂ ਰਾਜਮਾਂ ਦੀ ਸਬਜ਼ੀ। ਹਾਂ ਬੱਚਿਆਂ ਨੂੰ, ਹੂੰ, ਬੱਚਿਆਂ ਨੂੰ ਬੜੀ ਪਸੰਦ ਐ ਨਾ ਤੁਆਡੇ ਹੱਥ ਦੀ ਸਬਜ਼ੀ ਤੇ ਮੈਂ ਉਹੀ ਸੋਚ ਰਹੀ ਸੀ ਕਿ ਤੁਹਾਨੂੰ ਪੁੱਛਾਂਗੀ ਕੈਵੇਂ ਬਣਾਉਂਦੇ ਹੋ ਤੇ ਫਿਰ
ਕਰਾ ਲੈਣੀ ਆ, ਉਹਦੇ ਬਾਦ ਮਤਲਬ ਸਾਰਿਆਂ ਨੂੰ ਮਿਕਸ ਕਰਕੇ ਫੇਰ ਏਦਾਂ ਈ ਬਣਾ ਦਿਣੀ ਆ, ਹਾਂਜੀ।
ਅੱਛਾ, ਮਸਾਲੇ-ਸੁਸੂਲੇ ਕੀ ਪਾਉਂਦੇ ਇਹਦੇ ਵਿੱਚ ਕੁਛ
ਹਾਂਜੀ, ਛੋਲੇ ਮਸਾਲਾ ਤੇ ਹੋਰ ਫੇਰ ਕਸ਼ਮੀਰ ਜੇੜਾ ਬੇਸਿਕ ਮਸਾਲਾ ਘਰਦਾ ਰਹਿੰਦਾ ਆਈ ਸਬ।
ਹਾਂਜੀ, ਅੱਛਾ, ਹੋਰ ਹੋਰ ਸੁਣਾਓ, ਹੋਰ ਸਭ ਠੀਕ ਐ, ਕਿੱਦਾਂ ਤੁਆਡੇ ਉਧਰ ਦਾ ਮੌਸਮ ਵਗੈਰਾ। ਹਾਂਜੀ ਸਾਡੀ ਵੀ ਹੋ ਗਈ ਆ, ਹੋਰ ਰੋਟੀ-ਰੁਟੀ ਖਾ ਕੇ ਬਸ ਬੈਠੇ ਸੀ ਲਾਈਟ ਗੋਲ ਓ ਗਈ ਸੀ। ਤੇ ਹਾਂਜੀ, ਇਧਰ ਬਸ ਕੁਛ ਕੁਛ ਘਰਾਂ ਦੀ ਗਈ ਹੀ ਲਾਈਟ। ਫੇਰ ਫੋਨ ਵਗੈਰਾ ਕੀਏ ਤੇ ਆਈ ਆ ਹੁਣ ਇੱਕ ਗਰਮੀ ਵੀ ਬਥੇਰੀ ਪੈ ਰਈ ਆ, ਹਾਂ, ਹੂੰ, ਹੋਰ
ਸਾਰੇ ਬੱਚੇ ਠੀਕ ਐ।
ਹਾਂ, ਹਾਂਜੀ ਸਭ ਠੀਕ ਐ ਘਰੇ।
ਹਾਂਜੀ।
ਬਾਰਿਸ਼ ਵਾਲਾ ਤੇ ਹੁਣ ਮੌਸਮ ਹੋਣਿਆ ਸਾਡੇ ਉੱਥੇ ਕਿਸ ਤਰਾ ਮੌਸਮ ਹੋਣੇ। ਸਾਡੇ ਤੇ ਇੱਥੇ ਬਾਰਿਸ਼ ਵਾਲਾ ਹੋਇਆ ਪਿਆ ਮੌਸਮ। ਹੈਲੋ। ਹ ਹਮ ਹੈਲੋ। ਹੈਲੋ। ਹੈਲੋ।